ਹੋ
ਸਤਿ ਸ਼੍ਰੀ ਅਕਾਲ ਵੀਰੇ
ਸਤਿ ਸ਼੍ਰੀ ਅਕਾਲ ਭੈਣ ਜੀ।
ਹੋਰ ਕੀ ਹਾਲ ਚਾਲ?
ਵਧੀਆ ਵਧੀਆ ਤੁਸੀਂ ਦੱਸੋ ਜੀ?
ਵਧੀਆ-ਵਧੀਆ, ਹੋਰ ਕੀ ਕਰਦੇ ਸੀ ਹੋਰ ਹੋ ਗਿਆ ਡਿਨਰ ਪਾਣੀ?
ਹਾਂਜੀ-ਹਾਂਜੀ, ਬਸ ਨੇ ਡਿਨਰ ਭਣੇੇ ਹੋਏ ਬਸ ਚਾਏ ਪੀ ਕੇ ਹੱਟੇ ਹਾਂ।
ਅੱਛਾ, ਤੇ ਹੋਰ? ਹੋਰ ਕੀ ਕਰਦੇ ਸੀ ਹੁਣ?
ਬਸ ਹੁਣ ਲੇਟ ਹੀ ਆਏਗਾ ਚਏ ਪੀ ਕੇ,
ਅੱਛਾ-ਅੱਛਾ।
ਤੁਸੀਂ ਕੀ ਕਰਦੇ ਹੋ?
ਬਸ ਮੈਂ ਵੀ ਉਹ ਤੇ ਵੇਖ ਰਹੀ ਸੀ। ਮੈਂ ਤਾਰਕ ਮਹਿਤਾ ਵੇਖਦੀ ਪਈ ਸੀ। ਖਾਲੀ ਬੈਠੀ ਹਾਂਜੀ, ਵੇਖਦੇ ਹੋਣੇ ਹੋ ਤੁਸੀਂ
ਹਾਂਜੀ-ਹਾਂਜੀ ਮੈਂ ਬਹੁਤ ਵੇਖਦਾ।
ਹਾਂ ਬੜਾ ਵਧੀਆ ਚੱਲ ਰਿਹਾ ਅੱਜ-ਕੱਲ ਬਹੁ ਬਾਗ ਵਾਲ ਚੱਲ ਰਿਹਾ ਨਾ।
ਹਾਂਜੀ
ਉਹ ਉਹ ਬਹੁਤ ਵਧੀਆ ਚੱਲਿਆ ਪਰ ਉਹ ਗੱਲ ਨੀ ਹੈਗੀ ਜਿਹੜੀ ਪਹਿਲਾਂ ਆਗੇ ਸੀ ਉਹ ਵਾਲੀ ਗੱਲ ਨੀ ਰਹਿ ਗਈ ਹੁਣ
ਹਾਂਜੀ ਪਹਿਲਾਂ ਐਪੀਸੋਡ ਜ਼ਿਆਦਾ ਵਧੀਆ ਹੁੰਦੇ ਸੀ।
ਹਾਂ ਜਦੋਂ ਤੇ ਉਹ ਦਇਆ ਹਟੀ ਨਾ ਉਸ ਤੋਂ ਬਾਅਦ ਐਦਾਂ ਹੀ ਹੋ ਗਿਆ ਬਸ ਠੀ। ਸਹੀ ਹੈ, ਲੇਕਿਨ ਉਹ ਗੱਲ ਨੀ ਰਹੀ ਜਿੱਦਾਂ ਪਹਿਲਾਂ ਹੁੰਦੇ ਸੀ, ਕੁਛ ਉਹ ਪਹਿਲੇ ਤਾਰਕ ਮਹਿਤਾ ਜਿਹੜਾ ਅਸਲੀ ਸੀਗਾ, ਉਹ ਮਰ ਗਿਆ। ਉਹ, ਉਹ ਸਕ੍ਰਿਪਟ ਵਧੀਆ ਲਿਖਦਾ ਸੀ ਤੇ ਇਹ ਆਸ਼ਤ ਮੋਦੀ ਨੀ ਐਨੀ ਵਧੀਆ ਲਿਖਦਾ। ਪਹਿਲੇ ਐਪੀਸੋਡਸ ਜਿਆਦਾ ਵਧੀਆ ਲੱਗਦੇ ਨੇ ਅੱਜ ਵੀ ਵੇਖੋ ਨਾ। ਪਹਿਲੇ ਐਪੀਸੋਡ ਉਹੀ ਉਹਨੂੰ ਉਹ ਨੂੰ ਵੇਖਣ ਚ ਜਿਆਦਾ ਮਜ਼ਾ ਆਦਾ।
ਸਹੀ ਗੱਲ ਹੈ, ਉਹੀਓ ਗੱਲ ਹੈ, ਪਹਿਲਾਂ ਜ਼ਿਆਦਾ ਵਧੀਆ ਹੁੰਦੇ ਸੀ, ਪਹਿਲਾਂ ਤੁਸੀਂ ਉਹ ਮਤਲਬ ਮਤਲਬ ਮਤਲਬ ਮੈਂ ਤਾਂ ਅੱਜ ਵੀ ਨਾ ਪੁਰਾਣੇ ਐਪੀਸੋਡ ਜ਼ਿਆਦਾ ਵੇਖਦਾ, ਨਹੀਂ ਤੋ ਜ਼ਿਆਦਾ ਨਾ।
ਹਾਂ ਸਹੀ ਗੱਲ ਹੈ, ਮੈਂ ਵੀ ਉਹ ਰਾਣੇ ਵੇਖਦੀ ਹਾਂ ਹੁਣ ਉਹ ਭੁਤਨੀ ਵਾਲਾ, ਕਿੰਨਾ ਵਧੀਆ। ਚ ਲੈ,
ਹਾਂ, ਹਾਂ, ਹਾਂ, ਉਹ ਚ, ਬੜਾ ਮਜ਼ਾ ਆਇਆ ਸੀ, ਉਹਦੇ 'ਚ ਸਾਰਾ ਮਤਲਬ, ਪੂਰੀ ਸੋਸਾਇਟੀ ਡਰ ਗਈ ਸੀ।
ਸਹੀ ਗੱਲ ਹੈ।
ਸਭ ਤੋਂ ਪਹਿਲਾਂ ਤਾਂ ਉਹ ਜੇਠਾ ਲਾਲ ਨੂੰ ਵੇਖੀ ਸੀ, ਭੁਤਨੀ ਅਤੇ ਫਿਰ ਉਹ ਬੀੜ ਬੇ ਉਹ ਦਾ ਮਜ਼ਾਕ ਬਣਾਦੇ ਸੀ, ਕਿ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ।
ਆਹੋ, ਵੀ ਜੇ ਜਦੋ ਉਹ ਪੀੜੇ, ਪੀੜੇ ਨੂੰ ਕੀ, ਉਹ ਫਿਰ ਉਸ ਤੋਂ ਬਾਅਦ ਸਭ ਤੋਂ ਜਿਆਦਾ ਉਹੀ ਡਰਦਾ ਸੀ।
ਹਾਂ-ਹਾਂ, ਉਸ ਤੋਂ ਬਾਅਦ ਉਹਨੂੰ ਬੁਖਾਰ ਵੀ ਹੋ ਗਿਆ ਸੀ, ਤੇ ਫਿਰ ਉਹ ਤੋਂ ਬਾਅਦ ਉਹ ਈਅਰ ਨੂੰ ਵੀ ਵਿਖੀ ਸੀ, ਈਅਰ ਨੂੰ ਤਾਂ ਅਹ ਮਾਰਿਆ ਵੀ ਸੀ ਬੂਤਾਂ ਨੇ
ਆਹ ਉਸੇ ਤੋ ਬਾਦ, ਔਨੂੰ ਤਾਂ ਲੱਗੇ ਸੀ ਥੱਪੜ ਪੋਪਟ ਲਾਲ, ਪੋਪਟ ਲਾ ਸਹੀ ਗੱਲ ਹੈ, ਉਹਦੇ ਅੱਗੇ ਉਹ ਸਕੈਲਿਟਨ ਲਿਆਏ ਸੀ। ਔ ਦੇ ਉਹ ਤਾਂ ਆ ਕਰਕੇ ਹੂੰ, ਆਪ ਸਾਨੇ ਹੀ, ਸੋਲਵ ਕੀਤਾ ਸੀ ਸਾਰਾ, ਉਹਨਾਂ ਨੇ ਹੀ, ਉਹਨਾਂ ਨੇ ਹੀ, ਪਤਾ ਲੱਗਾਗਾ। ਅੱਛਾ, ਅੱਛਾ ਹਾਂ,
ਉਹੇ ਮਤਲਬ ਉਹਨਾ ਰਸੋਈ ਵਿੱਚ ਪਾਣੀ ਪੀਣ ਗਿਆ ਸੀ, ਅਤੇ ਉਹਦੇ ਉੱਥੇ ਰਸੋਈ ਵਿੱਚ ਔਨੇ ਬਾਹਰ ਕੰਪਾਊਂਡ 'ਚ ਵੇਖ ਗਿਆ ਸੀ, ਉਹਦੀ ਨਾ ਭੁਤਨੀ ਨੇ ਉਹਨੇ ਵੇਖ ਲਈ ਸੀ ਜੀਨਸ ਪਹਿਨੀ ਹੋਈ ਹੈ, ਉਹਨੇ ਇਹ ਕਿਹਾ ਭੁਤਨੀ ਹੈ। ਵੈਸੇ ਤਾਂ ਚਿੱਟਾ ਸੂਟ ਪਾਉਨੀ ਆ ਜੀਨਸ ਕਿਵੇਂ ਪਾਣੀ
ਅੱਛਾ ਅੱਛਾ
ਦਿੱਤਾ ਸੀ ਔ ਨੇ।
ਹਾਂ, ਔ ਹੀ ਨਾਲ ਰੀਟਾ ਰਿਪੋਟਰ ਵੀ ਲੱਗੇ ਸੀ ਉਹਨਾਂ ਦੇ, ਪਤਾ ਕਰਨ ਚ
ਨਹੀ, ਵੀ ਮਿਲ ਕੇ ਨਾਟਕ ਨਾਟਕ ਵਧੀਆ ਕੀਤਾ ਸੀ, ਭੁਤਨੀ ਦਾ ਉਹਦਾ ਬੜੇ ਵਧੀਆ
ਤੇ ਦਇਆ ਬੋਲੇ ਬੜਾ ਵਧੀਆ, ਉਹ ਦਇਆ ਕਰਕੇ ਸਾਰਾ ਸ਼ੋ ਸੀਗਾ। ਜਦੋਂ ਤੁਸੀ ਹੁਣ ਦਿਆ ਆ ਗਈ ਨਾ, ਉਸ ਤੋਂ ਬਾਅਦ ਨੀ ਰਹਿ ਗਿਆ ਹੁਣ ਕੀ ਕੌਣ, ਰਹਿ ਕੌਣ ਗਿਆ, ਜੇਠਾ ਲਾਲ ਹੈਗਾ ਏ।
ਸਹੀ ਗੱਲ ਹੈ, ਬਸ ਉਹੀਓ ਸਵੰਦਾ ਹੈ, ਉਹਦੇ ਸੀਨ 'ਚ ਹੀ ਅਸੀਂ ਆਉਂਦੇ ਏ, ਬਾਕੀ ਤਾਂ ਹੁਣ ਆਉਂਦੇ ਹੀ ਨਹੀਂ ਅਸੀਂ।
ਸਹੀ ਗੱਲ ਹੈ, ਜਦੋਂ ਤੱਕ ਜ ਲਾ ਲੈਗਾ ਉਦੋਂ ਤਾਂ ਐ ਚੱਲਨਾ, ਉਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਬਿਲਕੁਲ ਹੀ ਬੰਦ ਹੋ ਜਾਣਾ।
ਸਹੀ ਗੱਲ ਹੈ। ਤੇ ਇੱਕ ਤੁਸੀਂ ਉਹ ਵੇਖਿਆ ਸੀ ਪੁਰਾਣਾ ਐਪੀਸੋਡ, ਮੈਂ ਅਜੇ ਪਰਸੋਂ ਤਰਸੋਂ ਵੇਖਿਆ, ਉਹ ਜਿਹੜਾ ਬੀਹੜੇ ਦੇ ਗਲੇ ਚ ਸੀਟੀ ਫਸ ਜਾਂਦੀ, ਉਹ ਵੀ ਬੜਾ ਵਧੀਆ ਐਪੀਸੋਡ ਹੈ।
ਉਹ ਕਿੱਦਾਂ ਫਸਦੀ ਸੀ, ਮੈਂ ਮੈਨੂੰ ਯਾਦ ਨੀ ਆ ਰਿਹਾ, ਕਿੱਦਾਂ ਸੀਗਾ ਉਹ
ਉਹ ਤਾਂ ਮਤਲਬ ਜਵੇਂ ਜਿਵੇਂ ਬੱਚੇ ਲਾਏ ਸੀ ਨਾ ਸਿਟੀ ਸੁਟੀ, ਖੇਡਣ ਲਈ ਅਤੇ ਅਬਦੁੱਲ ਦੀ ਦੁਕਾਨ ਤੋਂ, ਤੇ ਫਿਰ ਅਬਦੁਲ ਦੀ ਦੁਕਾਨ ਤੋਂ, ਤੇ ਮਤਲਬ ਸਾਰੇ ਖੇਡਦੇ ਪਏ ਸੀ, ਅਤੇ ਸੋਨੂੰ ਵੀ ਖੇਡਦੀ ਪਈ ਸੀ, ਘਰ।
ਅੱਛਾ
ਤੇ ਪਹਿਲੇ ਬੀੜ ਮਤਲਬ ਸਭ ਨੂੰ ਮਨਾ ਕਰਦੇ ਹੈ ਕਿ, ਨਹੀਂ ਇਹ ਮਤਲਬ ਇਹ ਨਹੀਂ ਬੁਝਾਉਣੀ ਇਹਂ ਨਹੀਂ ਬਝਾਉਣੀ, ਮਤਲਬ ਕਨ ਪੀੜ ਹੁੰਦੇ ਨੇ, ਸਿਰ ਦਰਦ ਹੁੰਦਾ ਹੈ। ਅਤੇ ਹਾਂ ਬਾਅਦ 'ਚ ਪਤਾ, ਉਹ ਸੋਨੂੰ ਕਿੱਥੇ ਇੱਧਰ ਉੱਧਰ ਗਈ ਸੀ। ਤੇ ਉਹਨੇ ਖੁਦ ਹੀ ਬਜਾ ਤੀ ਸੀਟੀ।
ਅੱਛਾ,
ਬ ਵੀੜੇ ਨੇ ਤੇ, ਮਤਲਬ ਸਿੱਧੀ ਵਜਾਣ ਲੱਗਿਆ ਪੁੱਠੀ ਬਜਾ ਲਿੱਤੀ, ਅਤੇ ਉਹ ਗਲੇ 'ਚ ਫਸ ਗ ਉਹਦੇ ਫੇਰ ਉਹ ਬੜਾ ਨਾਟਕ ਹੋਆ ਸੀ, ਮਤਲਬ ਕਦੇ ਉਹਦੇ ਮੂੰਹ 'ਚ ਵੈਕਿਊਮ ਕਲੀਨਰ ਲਗਾ ਕੇ ਉਹ ਖਿੱਚਦੇ ਪਏ ਸੀ ਸੀਟੀ। ਕਦੇ ਉਹਨੂੰ ਮਤਲਬ ਅਹ ਕਦੇ ਉਹਨੂੰ ਖਿੱਚ ਕੇ ਮਤਲਬ ਜਿਵੇਂ ਸਕੂਟਰ ਨਾਲ ਖਿੱਚ ਕੇ ਉਹ ਕੀ ਜਾ ਸਿੱਟੀ ਬਾਹਰ ਨਿਕਲ ਜਾਵੇ ਫਿਰ ਬੜਾ ਕੁਛ ਕੀਤਾ ਸੀ ਫਿਰ ਆਖ ਆਖਰਕਾਰ ਉਹ ਕਹਿੰਦੇ ਸੀ ਓਪਰੇਸ਼ਨ ਹਾਉਗਾ। ਲੇਕਿਨ ਫਿਰ ਉਹ ਦਇਆ ਨੇ ਕੀਤਾ ਸੀ ਦਇਆ ਨੇ ਪਿੱਛੇ ਉਹਦੇ ਮਤਲਬ ਮੁੱਕਾ ਜਾ ਮਾਰਿਆ ਸੀ। ਤੇ ਫਿਰ ਉਹ ਨਿਕਲੀ ਸੀ ਸਿਟੀ।
ਆਹੋ ਆਹੋ ਉਹਦੇ ਮਾਂ ਦੇ ਨੁਸਖੇ ਹੀ ਕੰਮ ਆਉਂਦੇ ਨੇ ਆਖਰ ਵਿੱਚ। ਏਦਾ ਹੀ ਏਦਾਂ ਹੀ ਇੱਕ ਵਾਰ ਮੁੜ ਉਹਨੇ ਮੁੱਛ ਵੀ ਚਿਪਕਾਲੀ ਸੀ ਆਪਣੇ ਉੱਤੇ ਬੀੜੇ ਨੇ ਉਹ ਉਸ ਐਪਸੋਡ ਵੀ ਬੜਾ ਵਧੀਆ ਹੈਗਾ ਸੀ।
ਹਾਂ ਤੇ ਦੂਜੀ ਗੱਲ ਉਹ ਜਿਹੜਾ ਸਿਟੀ ਵਾਲਾ ਸੀ ਉਹਦੇ 'ਚ ਜੇਠਾਲਾਲ ਵੀ ਕਿੰਨਾ ਸੌਦਾ ਹੈ। ਉਹ ਮਤਲਬ ਜਿਵੇਂ ਬੀੜੇ ਨੂੰ ਫੜਿਆ ਸੀ ਪਿੱਛੇ ਉਹ ਦਇਆ ਮਾਰਨ ਆਈ ਸੀ। ਤੇ ਇਕਦਮ ਉਹ ਈਅਰ ਬਰਾਬਰ ਝਗੜਾ ਸੀ ਉਹਨੇ ਬੀੜੇ ਨੂੰ ਇੱਕਦਮ ਖਹਿ ਲਤਾ ਉਹ ਈਅਰ ਨੂੰ ਲੱਗਿਆ ਸੀ ਥਪੜ
ਅੱਛਾ।
ਹਾਂ ਹਾਂ ਉਹ ਵੀ ਮੈਨੂੰ ਬੜਾ ਯਾਦ ਹੈ ਉਹ ਵੀ ਬੜਾ ਚੰਗਾ ਮਤਲਬ ਜੇ ਜੇਠਾ ਲਾਲ ਸੀਨ ਐਵੇ ਜੇ ਕ੍ਰੀਏਟ ਕਰ ਦਿੰਦਾ ਕਿ ਹਸੀਂ ਆਪਣੇ ਆਪ ਆ ਜਾਂਦੇ ਹਾਂ।
ਉਹੀ ਉਹੀ ਗੱਲ ਸਾਡੇ ਇੱਕ ਜੇਠਾ ਲਾਲ ਹੋ ਗਿਆ ਇੱਕ ਦਇਆ ਹੋ ਗਈ ਇਨਾ ਕਰਕੇ ਸ਼ੋਅ ਚੱਲਦਾ ਸੀ ਮੇਨ ਤਾਂ। ਹੁਣ ਤਾਂ
ਜਦੋਂ ਦਾ ਅੱਧਾ ਹੀ ਹੋ ਗਿਆ ਸ਼ੋਅ
ਹੁਣ ਤਾਂ ਬਥੇਰੇ ਐਕਟ੍ਰਸ ਵੀ ਚੇਂਜ ਹੋ ਗਏ ਨੇ ਅੰਜਲੀ ਚੇਜ ਹੋਗੀ ਟੱਪੂ ਵੀ ਹੋ ਗਿਆ ਤਾਰਕ ਮਹਿਤਾ ਵੀ ਹੋ ਗਿਆ ਐਸੇ ਮੋਦੀ ਕਰਕੇ ਹੀ ਹੋਇਆ ਸਾਰਾ ਮੈਨੂੰ ਲੱਗਦਾ। ਹਰ ਚੀਜ ਵਧੀਆ ਨੀ ਹੈਗਾ ਹੈ। ਹਨਾ। ਤੇ ਹੁਣ ਰੋਸ਼ਨ ਵੀ ਹੋਗੀ।
ਰੋਸ਼ਨ ਵੀ ਚੱਲ ਗਈ ਤੇ ਉਹ ਟੱਪੂ ਤਾਂ ਤਿੰਨ ਵਾਰੀ ਚੇਂਜ ਹੋ ਗਿਆ।
ਆਹ ਸੋਨੂੰ ਤਾਂ ਇੰਨੀ ਵਾਰ ਹੋ ਚੁੱਕੀ ਹੈ ਸੇਲ, ਸੋਨੂੰ ਤਾਂ ਬਹੁਤ ਇੰਨੀ ਵਾਰ ਚੇਜ। ਸਹੀ ਗੱਲ ਹੈ। ਬਥੇਰੀ ਵਾਰ ਚੇਜ ਹੋਗੀ
ਹੂੰ ਤੇ ਤੁਸੀਂ ਉਹ ਵੇਖਿਆ ਸੀ ਐਪੀਸੋਡ, ਉਹ ਵਿੱਚ ਕੀ ਆ-ਆ ਬਾਪੂ ਜੀ ਦੀ।
ਉਹ ਤਾਂ ਮੈਂ ਵੇਖਿਆ ਸੀ। ਉਹ ਸਭ ਤੋਂ ਵਧੀਆ ਲੱਗਿਆ ਸੀ। ਉਹ ਉਹ, ਉਹਦੇ ਚ ਉਹਦੇ ਚ ਵੀ ਬਥੇਰੀ ਅਸੀਂ ਜਲਾਈ ਸੀ ਹੁੰਦਾ ਜੇਠਾ ਲਾਲ। ਤੇ ਦਾਇਆ ਨੇ, ਦੋਨਾਂ ਨੇ। ਨਹੀਂ, ਬਾਪੂ ਉਹ ਵੀ ਵਧੀਆ ਕਰਦਾ ਐਕਟਿੰਗ ਤਾਂ। ਬਾਪੂ ਦੀ ਵੀ ਬ ਬੜੀ ਵਧੀਆ ਐਕਟਿਂਗ ਕਰਦਾ।
ਹੂੰ ਹੂੰ ਹੂੰ ਤੇ ਉਹਦੇ 'ਚ ਮਤਲਬ ਹਾ।
ਕਿੰਨੇ ਨੁਸ- ਨੁਸਖੇ ਅਪਣਾਏ ਸੀ। ਕਦੇ ਸ਼ਹਿਦ ਚਟਾਇਆ, ਕਦੇ ਕੁਛ ਕੀਤਾ। ਹੋਰ
ਇੱਕਦਮ ਐਵੇ ਬੜਕ ਜਾਂਦਾ ਸੀ। ਫਿਰ ਉਹ ਜੇ ਅਈਅਰ ਤੇ ਬਬੀਤਾ ਏ। ਉਹਨੇ ਪਾਣੀ ਕਿਹਾ ਤੇ ਇਕਮ ਇੰਨਾ ਭੜਕਿਆ। ਤੇ ਉਹ ਈਅਰ ਤਾਂ ਬਾਹਰ ਹੀ ਚੱਲ ਗਿਆ ਦੋਨੋਂ ਭੱਜ ਗਏ। ਈਅਰ, ਬਬੀਤਾ।
ਸਹੀ ਗੱਲ ਹੈ। ਆਹੋ। ਨਾਲੇ ਉਹ ਵੀ ਉਹ, ਉਹ ਕਹਿੰਦੀ ਹੈ ਸ਼ਹਿਦ ਚਿੱਟਾਓ। ਉਹ ਫੋਨ ਦੇ ਕੇ ਜਾਂਦੀ ਹੈ। ਹੂੰ। ਬਾਪੂ ਜੀ ਦੀ ਆਦਤ ਤੇ ਉਹ, ਉਹ ਕਹਿੰਦਾ ਫੋਨ ਪਕੜੋ। ਤੇ ਓਦੇ ਨਾਲ ਹਿਚਕੀ ਸਹੀ ਹੋ ਜਾਂਦੀ ਹੈ। ਉਹ ਵੀ ਸੀਨ ਬੜਾ ਵਧੀਆ ਸੀਗਾ।
ਉਹ ਉਹ ਵੀ ਵਧੀਆ ਬੜਾ ਵਧੀਆ ਸੀਨ ਸੀ। ਉਹ ਵੀ। ਤੇ ਹੋਰ ਵੀ ਬੜੇ ਨੁਸਖੇ ਮਤਲਬ ਕੇ ਸਾਹਮਣੇ ਬਿਤਾਈ ਸੀ। ਇਕ ਤੇ ਮੈ ਸੀ। ਕਦੇ ਕੁਛ ਹੋ ਜਾਦਾ
ਆਹ। ਵਿੱਚ-ਵਿਚ ਰੁਕਦੀ ਸੀ ਹਿਚਕੀ। ਫੇਰ ਸ਼ੁਰੂ ਜਾਂਦੇ ਸੀ ਵਾਰ -ਵਾਰ।
ਹਾਂ। ਇੱਕ ਉਹ ਬਤਾਏ ਸੀ ਜੇਠਾ ਲਾਲ ਜਿਵੇਂ ਮਤਲਬ ਕੋਈ ਉਹ ਚਿਮਟੀੇ ਕੱਟ, ਉਹਨੂੰ ਬਾਪੂ ਜੀ ਨੂੰ ਫੇਰ ਜੇਹੜਾ ਕੱਟਦਾ ਹੈ ਚਿਮਟੀ। ਪਰ ਉਹਦੇ ਨਾਲ ਉਹਦਾ ਕੁਝ ਨਹੀਂ
ਕੀ ਧਿਆਨ ਭਟਕਾਓ ਚਿਮਟੀ ਕਾਟੋ। ਉਹਦੇ ਨਾਲ ਸਹੀ ਹੋਏ।
ਉਹ ਜੋ ਤਾਰਕ ਮੇਹਤਾ ਆਈਡੀਆ ਦਿੰਦਾ ਏ।
ਹੂੰ ਆਹੋ।
ਇੱਕ ਉਹ ਜਦੋਂ ਇਚ ਕਿ ਤਾਂ ਸੋਚਦੇ ਪਏ ਸੀ ਕਿ ਮਤਲਬ, ਇਹ ਕੋਈ ਯਾਦ ਕਰ ਰਿਹਾ ਹੋਣਾ। ਤਾਂ ਹਿਚਕੀ ਆ' ਰਹੀ ਹੋਣੀ ਕਾਕੇ ਨੂੰ ਕਿਹੜਾ ਕੋਈ ਗਾਂਵ ਦਾ ਕਾਫੀ
ਆਹੋ। ਉਹਨੂੰ ਰਾਤੀ ਪਰਸ਼ਾਨ ਕਰਤਾ ਸੀ।
ਹਾਂ। ਉਹ ਜੇਠਾਲਾਲ ਉਹਨੂੰ ਸੁਨਾਣ ਈ ਲੱਗਾ। ਅਜੇ ਪੁੱਛਿਆ ਨਹੀਂ ਕਿ ਤੁਸੀਂ ਯਾਦ ਅਗਰ ਤੇ ਉਹ ਆਰਾਮ ਨਾਲ ਸੁੱਤਾ ਪਿਆ ਸੀ ਤੇ। ਜੇਠਾ ਲਾਲ ਉਹਨ ਨੂੰ ਸੁਨਾਣ ਲੱਗਾ।
ਆਹੋ -ਆਹੋ ਸਹੀ ਗੱਲ।
ਤੁਸੀਂ ਕਿਉਂ ਬਾਪੂ ਜੀ ਨੂੰ ਯਾਦ ਕਰਦੇ ਪਏ ੳ ਇਹ ਟਾਈਮ ਹੈਗਾ ਕੋਈ ਯਾਦ ਕਰਨ ਦਾ। ਤੁਹਾਨੂੰ ਪਤਾ ਨਹੀਂ ਹੈਗਾ। ਇਹ ਰਾਤੀ ਕੋਈ ਯਾਦ ਕਰਤਾ ਅੱਧੀ ਰਾਤੀ, ਉਹ ਵਿਚਾਰਾ ਸੁੱਤਾ ਪਿਆ ਸੀ। ਫਿਰ ਵੀ
ਹ- ਹ ਆਪਾਂ ਤਾਂ ਆਪਣੇ ਟਾਈਮ ਚ ਬਥੇਰੇ ਵੇਖੇ ਇਹ ਐਪੀਸੋਡ ਪੁਰਾਣੇ ਹੀ ਵੇਖਦੇ ਸੀ। ਬਾਕੀ ਚ ਉਹ ਉਹਦੇ ਚ ਕੁੱਤੇ ਸ ਕੁੱਤਾ ਆਂਦਾ ਹੈ। ਉਹਦੇ ਨਾਲ ਸਹੀ ਹੁੰਦਾ ਹੈ। ਕਿੱਤੇ ਤੋਂ ਡਰ- ਡਰ ਹੈ ਨਾ। ਉਹ ਉਹਦੇ ਨਾਲ ਸਹੀ ਹੁੰਦੀ ਏ।
ਹਾਂ। ਉਹ ਕੁੱਤੇ ਨਾਲ ਡਰਦਾ ਨਾ ਬਾਪੂ ਜੀ ਤਾ ਫਿਰ ਭੱਜ ਜਾਂਦਾ ਇੱਕ ਦਮ ਵੇਖ ਕੇ ਇੱਕ ਉਹ ਵੀ ਬੜਾ ਚੰਗਾ ਸੋਡੇ। ਜਿਹਦੇ ਚ ਉਹ ਜੇਠਾ ਲਾਲ ੳਹ ਟੇਢਾ ਜਿਆ ਹੋ ਜਾਂਦਾ ਹੈ। ਮਤਲਬ ਐਕਸਰਸਾਈਜ਼ ਕਰਦਿਆਂ ਵਾਂ। ਉਹ ਵੀ ਉਹ, ਉਹਦੇ ਵਿੱਚ ਵੀ ਬੜੀ ਹੱਸੀਂ ਆਏਗੀ।
ਹਾਂ। ਸਹੀ ਗੱਲ ਏ।
ਹਾਂ
ਉਹ ਕੁੱਤੇ ਵਾਲਾ ਵੀ ਬੜਾ ਵਧੀਆ ਸੀਗਾ ਏਪੀਸੋ ਜਿਹੜਾ ਉਹ ਕੁੱਤਾ ਆਂਦਾ ਸੁਸਾਇਟੀ ਚ ਸਰ ਆਹੋ ਆਹੋ। ਉਹ ਉਹ ਉਹਦੇ ਚ ਵੀ ਉਹਦੇ ਚ ਵੀ ਬੜਾ ਹਾਸਾ ਹੈਗਾ।
ਹਾਂ ਹਾਂਜੀ। ਉਹ ਜੇਠਾ ਲਾਲ ਡਰਦਾ ਉਹਦੇ ਤੋਂ
ਹਾਂ, ਉਹ ਬਾਪੂ ਜੀ ਵੀ ਡਰਦਾ ਉਹ ਦਿਖਾਂਦਾ ਨੀ ਹੈਗਾ। ਕਿ ਮੈਂ ਡਰਦਾ ਉਹ ਬਾਅਦ ਚ ਪਤਾ ਲੱਗਦਾ।
ਪੁੱਜੀ ਦੀ ਉਹ ਧੋਤੀ ਨੀ ਖੁੱਲ ਜਾਂਦੀ ਪੂਰੀ
ਆਹੋ ਉਦੋਂ ਪਤਾ ਚੱਲਦਾ ੳਹ ਵੀ ਡਰਦਾ ਹੈਗਾ।
ਹਾਂ ਹਾਂ ਤੇ ਫੇਰ ਜੇਠਾ ਲਾਲ ੳਹਦਾ ਕਿਆ ਨਾ ਕਿ ਨਾ ਕਰਦਾ ਉਹ ਮਤਲਬ ਬਨਾ ਜਿਆ ਬਨਾ ਕੇ ਉਹ ਹੈਲਮੇਟ ਜਿਆ ਪਾ ਕੇ ਆਂਦਾ ਏ ਉਹਦੇ ਬਚਣ ਲਈ ਕੁੱਤੇ ਨੂੰ ਬਚਣ ਲਈ ਉਹ ਕਾਫੀ ਲੰਬਾ ਏਪੀਸੋਡ ਚੱਲਦਾ ਸੀ।
ਸਹੀ ਗਲ ਏ ਇੱਕ ਗੁਲਾਬੋ ਵਾਲਾ ਵੀ ਸਭ ਤਾਂ ਉਹ ਉਹ ਵੀ ਬੜਾ ਲੰਬਾ ਚਲਿਆ ਸੀ ਜਿਹੜਾ ਗੁਲਾਬੋ ਵਾਲਾ ਸੀਗਾ।
ਬੜਾ ਲੰਬਾ ਚੱਲਿਆ।
ਆਹੋ ਉਹ ਤਾਂ ਬੜਾ ਲੰਬਾ ਚਲਾਇਆ ਸੀ ਉਹਨਾਂ ਨੇ ਬੜਾ
ਤੇ ਜੇ ਪੀ ਐੱਲ ਵੀ ਬਹੁਤ ਵਧੀਆ ਸੀ ਜਿਹੜਾ ਉਹ
ਆੳ ਜੇ ਪੀ ਐਲ। ਜੀ ਪੀ ਐਲ ਥਰੀ ਹੋਗੇ ਹੈਨਾ ਹਾਂ। ਤਿੰਨ ਵਾਰ ਹੋ ਗਿਆ ਪਹਿਲ ਪਹਿਲਾਂ ਵੱਲ ਸਭ ਤੋਂ ਵਧੀਆ ਲੱਗਿਆ ਸੀ।
ਸਭ ਤੋਂ ਪਹਿਲਾਂ ਵਾਲਾ ਜਦੋਂ ਉਹ ਟਾਈ ਹੋ ਜਾਂਦਾ।
ਹਾਂ ਜਦੋਂ ਬੜ ਤੇ।
ਬੀੜੇ ਤੇ ਹਾਂ ਬੀੜੇ ਤੇ ਜੇਠਾ ਲਾਲ ਦੇ ਵਿੱਚ ਹੁੰਦਾ ਏ। ਉਹ ਲਾਸਟ ਬੋਲਉਂਦੀ ਹੈ ਅਤੇ ਪੁਲਿਸ ਆ ਜਾਂਦੀ ਹੈ ਇਕ ਦਮ ਕਿ ਪਰਮਿਸ਼ਨ ਨਹੀਂ ਲਤੀ ਤੁਸੀਂ
ਆਹੋ ਆਹ।
ਅਤੇ ਦੂਜੇ ਵਾਲਾ ਹੈਗਾ ਏ। ਤਾ ਅਤੇ ਉਹ ਦਇਆ ਦੇ ਵਿੱਚ ਹੁੰਦਾ ਏ ਉਹਦੇ 'ਚ ਉਹ ਜੀਤੀ ਹੈ ਦਇਆ।
ਉਹਦੇ ਚ ਦਆਜੀਤ ਦੀ ਹਾਂ ਉਹ ਤਾਂ ਢਾਈ ਹੋ ਜਾਂਦਾ ਹੈ। ਪਹਿਲਾਂ ਵਾਲਾ ਤਾਂ ਟਾਈ ਹੋ ਜਾਂਦਾ ਹੈ।
ਹਾਂਜੀ, ਤੀਜਾ ਵਾਲਾ ਵੀ ਬੜਾ ਮਜ਼ੇਦਾਰ ਸੀ ਤੀਜਾ ਵਾਲਾ ਜਿਹੜਾ ਹੈਗਾ ਸੀ ਨਾ ਜਿਹੜਾ ਮੈ ਤੇ ਤੇ ਉਹਦੇ ਵਿੱਚ ਹੋਇਆ ਸੀ ਜੇਠਾਾਲਾਲ ਦੇ ਵਿੱਚ ਉਹ ਵੀ ਬੜਾ ਮਜ਼ਾ ਆਇਆ। ਉਹਦੇ 'ਚ ਬਾਪੂ ਜੀ ਦੀ ਬੈਟਿੰਗ ਦਦਾ ਜੇਟਾ ਲਾ ਲਓ ਨੇੇ। ਕਹਿੰਦਾ ਲਾਸਟ 'ਚ ਬਜ਼ੁਰਗ ਹਾਂ।
ਹੋ ਰੁਜ਼ਮਦਾਕ
ਔਰ ਉਹ ਜਾਂਦਾ ਹੈ ਫਿਰ ਲਾਸਟ 'ਚ ਫਿਰ ਉਹ ਬੜੀ ਮੁਸ਼ਕਿਲ ਮਨਾ ਕੇ ਆਈਦਾ ਅਤੇ ਉਹ
ਪੁਰਾਣੇ ਐਪੀਸੋਡ ਜਿਹੜੇ ਹੈਗੇ ਨਾ ਉਹੀ ਸਹੀ ਸਹੀ ਹੈ ਹੁਣ ਵੇਖਦੇ ਧਿਆਨ ਨੇ। ਉਹਨੂੰ ਵੇਖਦੇ ਆ ਨਾ ਪਰ ਉਹ ਉਹ ਗੱਲ ਨੀ ਆਉਂਦੀ ਐ ਹੈਗਾ ਵੇਖਦੇ ਹਜੇ ਵੀ ਆ। ਥੋੜ੍ਹੇ ਬਹੁਤ ਵੇਖ ਲਦੇ ਪਹਿਲਾਂ ਤਾਂ
ਪਹਿਲਾਂ ਜ਼ਿਆਦਾ ਮੰਣ ਜਾਂਦਾ ਸੀ ਹਾਂ ਇਹ ਤਾਂ ਗੱਲ ਹੈਗੀ ਹੈ। ਹੁਣ ਤਾਂ ਬਸ ਵੇਖ ਲਿੱਤਾ ਵੇਖ ਲਿੱਤਾ ਉਹਨਾਂ ਵੇਖਣ ਨੇ ਕੋਈ ਗੱਲ ਨਹੀਂ ਇਹਜ ਹਾਂਜੀ
ਹੋਰ ਸੁਣਾਓ?
ਬਸ ਚਲੋ ਚੰਗਾ ਸੋਈ ਗਿਆ ਬਸ ਹੋਰ ਕੇ ਓਕੇ ਠੀਕ ਹੈ? ਸਤਿ ਸ਼੍ਰੀ ਅਕਾਲ ਜੀ।